ਹਾਂਜੀ।
ਸਤਿ ਸ੍ਰੀ ਅਕਾਲ ਜੀ। ਕੀ ਗੱਲ ਸੁਤੇੇ ਨੀ ਹਾਲੇ ਹਾਜ ਹਾਂਜੀ-ਹਾਂਜੀ, ਵਧੀਆ-ਵਧੀਆ ਜੀ ਮੈਂ ਕਿਹਾ ਸੁੱਤੇ ਨੀ ਹਾਲੇ?
ਨਈ-ਨਈ, ਹੋਰ ਘਰ ਸਭ ਠੀਕ ਆ।
ਹਾਂਜੀ-ਹਾਂਜੀ, ਸਭ ਵਧੀਆ।
ਹੋਰ ਹਾਲੇ ਨੀ ਸੁੱਤੇ ਹਾਲੇ ਤਾਂ ਬਸ ਗੱਲਾਂ ਬਾਤ ਤੇ ਹੀ ਚੱਲ ਰਹੀਆਂ ਸੀਗੀਆਂ। ਓ
ਅੱਛਾ ਜੀ।
ਹਾਂਜੀ, ਹੋਰ ਕਾਰ ਆਏ ਹੋਏ ਸੀਗੇ ਦੀ ਦੀ ਹੋਰੀ ਤੇ ਬਸ ਓਹੀ ਗੱਲਾਂ ਬਾਤਾਂ ਚੱਲ ਰਹੀਆਂ ਸੀ। ਹੋਰ ਤੁਸੀਂ ਸੁਣਾਓ। ਤਾਡੇ ਅ ਫੈਮਿਲੀ ਵਿੱਚ ਸਾਰੇ ਠੀਕ ਨੇ, ਪਰਿਵਾਰ ਸਭ ਠੀਕ ਐ, ਆਂਟੀ ਅੰਕਲ ਠੀਕ ਨੇ ਹੁਣ?
ਆਂਟੀ ਅੰਕਲ ਠੀਕ ਨੇ ਗਏ ਸੀ ਹੋਸਪਿਟਲ ਟੈਸਟ ਟੂਸਟ ਕਰਾਏ ਨੇ ਦੁਬਾਰਾ ਜਾਣਗੇ।
ਅੱਛਾ-ਅੱਛਾ, ਅੱਛਾ ਠੀਕ ਐ। ਓ ਤੇ ਹੋ ਗਿਆ ਸੀ ਨਾ ਆਪਓਰੇਸ਼ਨ ਉਹਨਾਂ ਦਾ ਤੇ ਫੇਰ ਇਸ ਵਾਰ ਤਾਂ ਅੱਛਾ ਹੋ ਗਿਆ ਸੀ, ਕੇਹ ਰਹੇ ਠੀਕ ਹੋ ਗਿਆ।
ਨਈ-ਨਈ ਐਸਾ, ਐਸਾ ਕੁਛ ਨਹੀਂ ਹੋਯਾ। ਓ ਬਸ ਇਸ ਤਰ੍ਹਾਂ ਹੀ ਸੀ। ਜਾਦਾ ਕੁਛ ਨੀ ਹੋਯਾ।
ਹਾਂਜੀ।
ਹਾਂਜੀ, ਓ ਠੀਕ ਨੀ ਹੋਇਆ ਓਹ ਉਹਦੇ ਚ ਲੀਕੇਜ ਈ ਹੁੰਦੀ ਰਈ।
ਅੱਛਾ-ਅੱਛਾ ਫਿਰ ਇਹ ਚੀਜ਼ ਪ੍ਰੋਬਲਮ ਕਰੇਗੀ ਅੱਗੇ ਜਾ ਕੇ ਹੈ ਨਾ।
ਹਾਂ ਹੁਣ ਦੇਖਦੇ ਆ ਹੁਣ ਕਿੱਥੇ ਪੀ ਜੀ ਆਈ ਰੈਫਰ ਕਰਨ।
ਹਾਂ ਬਸ ਓਹੀ ਚੀਜ਼ ਹੈ ਨਾ, ਹੋਰ ਤੁਸੀਂ ਸੁਣਾਓ।
ਬਸ ਠੀਕ-ਠਾਕ ਵਧੀਆ।
ਠੀਕ ਐ, ਹੋਰ ਬਸ ਦੀਦੀ ਹੋਰ ਆਇਓਏ ਸੀ ਕਿ ਅਸੀਂ ਗਏ ਹੋਏ ਸੀ ਘੁੰਮਣ। ਦੇਹਰਾਦੂਨ-ਦੇਹਰਾਦੂਨ, ਮਸੂਰੀ ਗਏ ਸੀ। ਅਸੀਂ ਕੇਹਾ ਛੁੱਟੀਆਂ ਨੇ ਹੋ ਆਈ ਏ, ਹਾਂਜੀ।
ਅੱਛਾ, ਏਹ ਤੇ ਵਧੀਆ ਕੀਤਾ। ਮੈਂ ਵੀ ਜਾਣਾ ਈ ਸੀ। ਪਰ ਗਿਆ ਨੀ, ਤੁਸੀਂ ਹੋ ਆਏ ਤਾਂ ਵਧੀਆ ਕਿਤਾ।
ਅੱਛਾ।
ਹਾਂਜੀ।
ਠੀਕ ਐ, ਨਈ ਅਸੀਂ ਗਏ ਸੀ। ਬੋਤ-ਬੋਤ ਵਧੀਆ, ਬੋਤ ਇੰਜੋਏ ਕੀਤਾ, ਬੋਤ ਮਜ਼ਾ ਆਯਾ ਸਾਨੂੰ। ਬੱਚਿਆਂ ਨੇ ਵੀ ਬੋਤ ਜ਼ਿਆਦਾ ਇੰਜੋਏ ਕੀਤਾ ਸੀਗਾ, ਹਾਂਜੀ।
ਵਧੀਆ ਗੱਲ ਆ, ਏਸ ਟੇਮ ਤੇ, ਏਸ ਟੇਮ ਤੇ ਸੁਣਿਆ ਓਥੇ ਭੀੜ ਮਤਲਬ ਟ੍ਰੈਫਿਕ ਬੋਤ ਜਾਦਾ
ਹਾਂ ਓ ਕਿਉਕੀ ਛੁੱਟੀਆਂ ਨੇ ਨਾ ਫੇਰ ਤੁਹਾਨੂੰ ਪਤਾ ਹੀ ਆ। ਹਾਂ ਮੈਂ ਕੇਹ ਤੇ ਛੁੱਟ ਟੀਆ ਨੇ ਨਾ ਤੇ ਫਿਰ ਸਾਰੇ ਜਾਂਦੇ ਤੁਹਾਨੂੰ ਪਤਾ ਹਿਲ ਸਟੇਸ਼ਨ ਹੀ ਪ੍ਰੈਫਰ ਕਰਦੇ ਨੇ। ਜਾਣਾ ਕਿ ਅਸੀਂ ਥੋੜਾ ਠੰਡੇ ਇਲਾਕੇ ਤੇ ਚੱਲ ਜਾਈਏ। ਹਾਂ ਗਰਮੀ ਤੇ ਆਲਰੈਡੀ ਹੈ ਈ ਏ ਸਾਡੇ ਇੱਥੇ ਤੇ ਫੇਰ ਸਾਰੇ ਏਹੀ ਸੋਚਦੇ ਨੇ ਤੇ ਫੇਰ ਬਸ ਅਸੀਂ ਵੀ ਗਏ ਸੀਗੇ ਤਾਂ ਈ ਪਰ ਬਾਕੀ ਕਿ ਹੋਟਲ ਵਗੈਰਾ, ਰੂਮ ਵਗੈਰਾ ਮਿਲਣ ਚ ਦਿੱਕਤ ਤੇ ਹੁੰਦੀ ਏ ਕਿਉਂਕਿ ਜੂਨ ਦੇ ਮਹੀਨੇ ਚ ਸਾਰੇ ਜਾਂਦੇ ਨੇ। ਹਾਂਜੀ।
ਗੇ ਕਿਸ ਤਰ੍ਹਾਂ ਗਏ ਸੀ।
ਬਾਏ ਅਪ-ਅਪਨੀ ਵਿਕਲ ਤੇ ਅ ਮਤਲਬ ਆਪਣੀ ਕਾਰ ਤੇ ਈ ਗਏ ਸੀਗੇ।
ਅੱਛਾ ਤੇ ਕਿੰਨੇ ਕ ਜਾਣੇ ਗਏ ਸੀਂ।
ਹਾਂਜੀ
ਮੈਂ ਕਿਯਾ ਕਿੰਨੇ ਕ ਜਾਨੇ ਗਏ ਸੀ ਘਰ ਦੀ ਫੈਮਿਲੀ ਜਾਂ ਹੋਰ ਘਰ ਦੀ ਫੈਮਿਲੀ ਜਾਂ ਕੋਈ ਹੋਰ ਵੀ ਗਿਆ ਸੀ
ਫੈਮਿਲੀ ਸੀ ਸਾਡੀ ਤੇ ਸਾਡੇ ਨਾਲ ਇੱਕ ਹੋਰ ਫੈਮਿਲੀ ਗਏ ਸੀਗੀ ਮਤਲਬ ਅ ਅ ਕੋਈ ਯਾਰ ਦੋਸਤ ਸੀਗੇ ਔ ਗਏ ਸੀਗੇ। ਹਾਂਜੀ -ਹਾਂਜੀ ਬਾਕੀ ਟਰਾਇ ਕਾਫ਼ੀ ਕੀਤਾ ਕਿਉਂਕਿ ਅ ਜ਼ਿਆਦਾ ਜਾਨੇ ਹੋਣ ਨਾ ਮਤਲਬ ਤਾ ਮੈਂਬਰ ਹੋਣ ਤੇ ਫੇਰ ਜਾਦਾ ਮਜ਼ਾ ਆਦਾ ਐਵੇਂ ਕੱਲੇ- ਕੱਲੇ ਚ ਤਾਂ ਮਜ਼ਾ ਵੀ ਨੀ ਆਂਦਾ ਅਸੀਂ ਵੈਸੇ ਕਾਫ਼ੀ ਟਾਈਮ ਤੋਂ ਪ੍ਰੋਗਰਾਮ ਮਨਾ ਰਹੇ ਸੀਗੇ ਜਾਣ ਦਾ ਬਟ ਜਾ ਨੀ ਪਾ ਰੇ ਸੀ ਸੀਗੇ ਕਿਉਂਕਿ ਫੇਰ ਕਦੀ ਕਦੀ ਕਿਸੇ ਨੂੰ ਕੰਮ ਆ ਜਾਂਦਾ ਕਦੀ ਕਿਸੇ ਨੂੰ ਅੱਜ ਕੱਲ੍ਹ ਸਭ ਦੀ ਲਾਈਫ ਬਿਜ਼ੀ ਚੱਲਦੀ ਐ ਤਾਨੂੰ ਪਤਾ ਈ ਐ ਬਸ ਜੂਨ ਦੀ ਛੁੱਟੀਆਂ ਹੋਨ ਟੀ ਆਂ ਨੇ ਬਸ ਔਹਦੇ ਚ ਬੰਦਾ ਸੋਚਦਾ ਚੱਲ ਹੋ ਆਈਏ
ਹੋਰ ਸਾਡੇ ਵਾਸਤੇ, ਹਮ ਤੁਸੀ ਦੱਸੋ ਮੈਂ ਕਿਯਾ ਸਾਡੇ ਵਾਸਤੇ ਤਾਂ ਆਏ ਮਹੀਨੇ ਤਾਂ ਬਸ ਨਵਾ ਖਰਚਾ ਤਿਆਰ ਹੋ ਜਾਂਦਾ ਵਾ ਆਪਾਂ ਤਾਂ ਸੋਚਦੇ ਰੈ ਜਾਂਦੇ ਹ ਆ ਕਿ ਜਾਨਾ ਏ ਜਾਨਾ ਏ ਜਾਨਾ ਏ
ਆਹ ਠਕ ਨਾ ਹੈਗ
ਬੰਦੇ ਨੂੰ ਵੈਸੇ ਥੋੜ੍ਹਾ ਘੁੰਮਣਾ ਫਿਰਨਾ ਵੀ ਚਾਈਦਾ ਵਾ ਨੇਰਾ ਖੋਰਾ ਕੰਮ ਨੀ ਕਰਨਾ ਚਾਈਦਾ ਕਿ ਨ ਈ
ਐ ਤੇ ਹੈ ਈ ਆ ਤੇ ਕਮਾ ਕਮਾ ਕਾਦੇ ਲਈ ਰੇਆ ਮਤਲਬ ਚਾਰ ਦਿਨ ਹੈਗੇ ਆ ਇੰਜੋਏ ਕਰਕੇ ਜਾਔ ਪਤਾ ਨੀ ਕਦੋਂ ਤਾਨੂੰ ਪਤਾ ਈਆ ਅੱਜ- ਕੱਲ ਤੇ ਲਾਈਫ ਵੀ ਛੋ ਟੀ ਜੀ ਹੈ ਪਤਾ ਨੀ ਕਦੋਂ ਕੁਛ ਹੋ ਜੇ ਬੰਦੇ ਦਾ ਪਤਾ ਈ ਨੀ ਲੱਗਦਾ ਇਸ ਕਰਕੇ ਥੋੜਾ ਮੈਮਰੀਜ਼ ਕਰ੍ਰੀਏਟ ਕਰੋ ਅਪਨਾ ਬਾਰ ਜਾਓ, ਘੁੰਮੋ ਫਿਰੋ ਖਾਓ -ਪੀ ਔ
ਹਮ- ਹਮ ਸਈ ਗੱਲ ਐ ਜੀ।
ਗਏ ਸੀਗੇ ਇੱਥੋਂ ਬਾ ਅਪਣੇ ਵੀਕਲ ਤੇ ਗਏ ਸੀ ਅਸੀਂ ਹਾਂਜੀ। ਤੇ ਬਸ ਜਾਂਦੇ ਅਸੀਂ ਜਦੋਂ ਇੱਥੋਂ ਨਿਕਲੇ ਸੀ ਜ ਔਨ ਦੀ ਵੇ ਈ ਔਹ ਸੀ ਹਾਂਜੀ ਦੋ ਦਿਨ ਦਾ ਤੇ ਸੀਗਾ ਟੂਰ, ਦੋ ਦਿਨ ਦਾ ਸੀ ਗਾ ਹਾਂਜੀ -ਹਾਂਜੀ, ਇੱਥੇ ਜਾਂਦੇਆ ਪੈਲੇ ਤੇ ਬਾਰਿਸ਼ ਸਟਾਰਟ ਹੋ ਗੀ ਸੀਗੀ ਬੋਤ ਵਧੀਆ ਹਾਂਜੀ- ਹਾਂਜੀ ਔਹ ਮਤਲਬ ਸੋਨੇ ਤੇ ਸੁਹਾਗਾ ਹੋ ਗਿਆ ਸੀ ਇਕ ਤੇ ਮੌਸਮ ਏਨਾ ਵਧੀਆ ਹੋ ਗਿਆ ਸੀ। ਦੂਜਾ ਹਿਲ ਸਟੇਸ਼ਨ ਤੇ ਜਾ ਰਹੇ ਹ ਤੇ ਫਿਰ ਮਜੇ ਈ ਅਲੱਗ ਹੋ ਜਾਂਦੇ ਨੇ ਫੇਰ ਬਾਰਿਸ਼ ਦੇ ਵਿੱਚ ਅਸੀਂ ਇੰਜੋਏ ਕੀਤਾ ਜਾਂਦੇ ਹੋਏ ਅਸੀਂ ਅ ਮਤਲਬ ਚਾਹ ਪੀ, ਠੰਡਾ- ਠੰਡਾ ਮੌਸਮ ਸੀਗਾ। ਤੇ ਚਾਹ ਪੀਣ ਦਾ ਮਨ ਕੀਤਾ ਫੇਰ ਅਸੀਂ ਕਿਤੇ ਰੋਕ ਲਿੱਤੀ ਔਥੇ ਅਸੀਂ ਕੁਲੜ ਵਾਲੀ ਚਾਹ ਪੀਤੀ ਬੋਤ ਅੱਛੀ ਸੀਗੀ। ਬੋਤ ਵਧੀਆ ਸੀਗੀ ਤਾਨੂੰ ਪਤਾ ਪਹਾੜਾਂ ਦੀ ਚਾ ਐ ਤੇ ਨਾਲੇ ਪਹਾੜਾਂ ਦੀ ਮੈਗੀ ਬਹੁਤ ਵਧੀਆ ਹੋਂਦੀ ਹੈ, ਤੁਸੀਂ ਸੁਣਿਆ ਹੀ ਹੋਏਗਾ ਆਮ ਤੌਰ ਤੇ।
ਹਾਂਜੀ-ਹਾਂਜੀ- ਹਾਂਜੀ
ਹਾਂਜੀ, ਬਸ ਤੁਸੀਂ ਓਈ ਇੰਜੋਏ ਕੀਤੀ ਤਾਂ ਫਿਰ ਬੱਚਿਆਂ ਨੇ ਵੀ ਬਹੁਤ ਹਾਂਜੀ
ਥੋੜੇ ਜੇ ਲੱਗ ਰਿਹਾ ਵਾ, ਜਾਣਾ ਪੈਣਾ।
ਹਾਂ, ਜ਼ਰੂਰ ਤੁਸੀਂ ਪਹਿਲੇ ਦਸਦੇ, ਅਸੀ ਤੁਹਾਨੂੰ ਵੀ ਲੈ ਜਾਂਦੇ। ਤੁਸੀਂ ਤਾਂ
ਬਸ ਹਰ ਵਾਰੀ ਰਹਿ ਜੀ, ਹਰ ਵਾਰੀ ਰਹਿ ਜੀਦਾ ਵਾ, ਹੁਣ ਦੇਖਦੇ ਪਏ ਹਾਂ ਬਣਾ ਲੈਣਾ ਪ੍ਰੋਗਰਾਮ, ਜੋ ਮਰਜ਼ੀ ਹੋਜੇ।
ਹਾਂ-ਹਾਂ, ਬਿਲਕੁਲ ਤੁਸੀਂ ਵੀ ਬਣਾਓ, ਹੋਕੇ ਆਓ, ਨਹੀਂ ਤੇ ਸਾਨੂੰ ਦੱਸਣਾ ਅਸੀਂ ਚੱਲਾਂਗੇ ਤੁਹਾਡੇ ਨਾਲ, ਇਹੋ ਜਿਹੀ ਕਿਹੜੀ ਗੱਲ ਹੈਗੀ ਆ। ਕੱਠੇ ਇੰਜੋਏ ਕਰਕੇ ਆਵਾਂਗੇ।
ਹਾਂਜੀ ਠੀਕ ਏ ਵਧੀਆ, ਹੋਟਲ ਹੋਟਲ ਵੀ ਬੁੱਕ ਕੀਤਾ ਸੀ, ਯਾ ਪਹਿਲੇ ਬੁੱਕ ਕਰਕੇ ਗਏ ਸੀ?
ਨਹੀਂ ਐ, ਬੁੱਕ ਤਾਂ ਕਰਨਾ ਹੀ ਪੈਣਾ ਸੀਗਾ ਕਿਉਂ ਕਿ ਸਾਨੂੰ ਪਤਾ ਹੀ ਸੀਗਾ, ਕਿ ਉੱਥੇ ਮਿਲਣਾ ਨਹੀਂ ਏ, ਕਿਉਂਕਿ ਰਸ਼ ਕਾਫ਼ੀ ਸੀਗਾ, ਮਤਲਬ ਸਾਨੂੰ ਆਈਡੀਆ ਤਾਂ ਸੀਗਾ ਈ, ਕਿ ਮਤਲਬ ਰਸ਼। ਹਾਂਜੀ-ਹਾਂਜੀ, ਉਹ ਇਹਨਾਂ ਨੇ ਕੀਤੀ ਸੀ ਮਤਲਬ ਨਾ, ਉਸ ਚੀਜ਼ ਦਾ ਤੇ ਇਹਨਾਂ ਨੂੰ ਜ਼ਿਆਦਾ ਪਤਾ ਹਾਂਜੀ, ਔਨਲਾਈਨ ਹੀ ਬੁਕਿੰਗ ਅੱਜ-ਕੱਲ ਤੁਹਾਨੂੰ ਪਤਾ ਟਰੈਂਡ ਹੈਗਾ। ਘਰੋਂ ਹੀ ਬੰਦਾ ਸਭ ਕੁਛ ਪਲੈਨ ਕਰਕੇ ਚੱਲਦੈ, ਤਾਂ ਕਿ ਅੱਗੇ ਜਾਕੇ ਫੈਮਿਲੀ ਨਾਲ ਕੋਈ ਦਿੱਕਤ ਨਾ ਹੋਵੇ।
ਹਾਂਜੀ, ਸਹੀ ਗੱਲ ਆ।
ਹਾਂਜੀ, ਬਸ ਜਾਂਦੇ ਫਿਰ ਇੱਕ ਨਾ ਇੱਕ ਰਸ 'ਚ ਪਾਕ ਆਂਦੀ ਏ, ਮਸੂਰੀ ਤੋਂ ਪਹਿਲਾਂ ਦੇਹਰਾਦੂਨ 'ਚ ਈ ਐ। ਪੀਏ ਨਾ, ਤੇ ਬਹੁਤ-ਬਹੁਤ ਵੱਡੀ ਪਾਰਕ ਐ ਮਤਲਬ, ਉਹ ਏਡੀ ਵੱਡੀ ਮਤਲਬ ਪਾਰਕ ਐ, ਤੇ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਮਤਲਬ ਐਨੀਮਲ ਤੁਹਾਨੂੰ ਦਿਖੇਗਾ, ਹਰ ਇੱਕ ਤਰ੍ਹਾਂ ਦਾ। ਇੱਥੇ ਤੱਕ ਕੀ ਲਗਾਲੋ ਤੁਸੀਂ, ਹਾਂਜੀ।
ਜੂ-ਜੂ ਹੋਗਿਆ ਨਾ, ਜੂਅ ਕਹਿੰਦੇ ਨਾ ਉਹਨੂੰ?
ਪਾਰਕ ਹਾਂ, ਜੂ-ਜੂ, ਜੂਅ ਟਾਈਪ ਬਣਾਇਆ ਹੋਇਆ ਸੀ ਨਾ, ਮਤਲਬ ਹਰ ਇੱਕ ਤਰ੍ਹਾਂ ਦਾ ਐਨੀਮਲ ਐਨੀਮਲ ਸੀਗਾ, ਬਰਡਜ਼ ਸੀਗੇ। ਠੀਕ ਐ, ਉਹਦੇ ਵਿੱਚ ਸਨੇਕਸ ਵੀ ਸੀਗੇ, ਇੱਥੋਂ ਤੱਕ ਕਿ ਤੁਸੀਂ ਲਗਾਲੋ, ਉਹਦੇ ਵਿੱਚ। ਹੋਰ, ਜਿਹੜੇ ਅਕਵੇਰੀਅਮ ਹੁੰਦੇ ਨੇ ਫਿਸ਼ਿਸ ਦੇ, ਉਹ ਵੀ ਬਣਾਏ ਹੋਏ ਸੀ, ਵੱਡੀਆਂ ਵੀ ਸੀਗੀਆਂ ਉਹਦੇ ਵਿੱਚ, ਇਕਏਰੀਅਮ ਦੇ ਵਿੱਚ, ਛੋਟੀਆਂ ਵੀ ਸੀ। ਤੇ ਮੇਰੇ ਜਿਹੜੇ ਬੇਟੇ ਉਹਨੇ ਬਹੁਤ ਇੰਜੋਏ ਕੀਤਾ, ਉਹ ਬੱਚਿਆਂ ਨੂੰ ਮੇਨ ਐਹੀ ਚੀਜ਼ਾਂ ਦਾ ਹੁੰਦਾ।
ਹੂੰ।
ਉਹ ਦੇਖਕੇ, ਖੁਸ਼ ਹੋ ਜਾਂਦੇ ਨੇ। ਉਹਨੇ ਬਹੁਤ ਜਿਆਦਾ ਉਹਨੂੰ ਵਧੀਆ ਲੱਗਾ, ਉਹਨੇ ਬਹੁਤ ਖ਼ੁਸ਼ ਹੋਇਆ ਮਤਲਬ ਉਹ। ਤੇ ਅਸੀਂ ਕਾਫ਼ੀ ਦੇਰ ਲੱਗ ਗਈ ਸੀ, ਸਾਨੂੰ ਘੁੰਮਦਿਆਂ। ਤੇ ਅਸੀਂ ਉਹ ਇੰਜੋਏ ਕੀਤਾ, ਉਸ ਤੋਂ ਬਾਅਦ ਤੁਹਾਨੂੰ ਪਤਾ ਪਹਾੜ ਦੇ ਵਿਊਜ ਬਹੁਤ ਅੱਛੇ, ਉੱਥੋ ਦੇ। ਹਿਲਸ ਦੇ ਵਿਊਜ, ਅਸੀਂ ਫੋਟੋਸ ਵਗੈਰਾ ਕਲਿੱਕ ਕੀਤੀਆਂ। ਰਸਤੇ ਵਿੱਚ, ਆਪਣੀ ਵੀ ਆਪਣੀ ਕਾਰ ਸੀਗੀ, ਤੇ ਜਿਹੜਾ ਸਾਨੂੰ ਵੀਉ ਅੱਛਾ ਲੱਗਦਾ ਸੀ, ਅਸੀਂ ਖੜੇ ਹੋਕੇ ਫੋਟੋਜ਼ ਕਲਿੱਕ ਕੀਤੀਆ, ਮਾਂਉਟੇਸ ਦੇ ਨਾਲ।
ਅੱਛਾ ਜੀ, ਉੱਥੇ ਮਤਲਬ, ਮਤਲਬ ਖ਼ਤਰਾ ਵਾਲਾ ਨਹੀ ਖ਼ਤਰੇ ਵਾਲੀ ਗੱਲ ਤੇ ਨੀ ਹੈਗੀ ਨਾ, ਮਤਲਬ ਜਿਸ ਤਰ੍ਹਾਂ
ਗੱਲ ਦੇ ਉਹ ਹੈ, ਤੇ ਹੈ ਕ
ਮਤਲਬ ਜਿਸ ਤਰ੍ਹਾਂ ਕਾਰ ਦੋ, ਕਾਰ ਦੋ ਉੱਤਰ ਕੇ ਆਹ ਮਤਲਬ ਇੱਕ ਸਿੰਗਲ ਰੋਡ ਹੈਗਾ ਨਾ, ਉੱਥੇ ਤਾਂ।
ਇੱਕ, ਇੱਕ ਪਾਸੇ ਖਾਈ ਹੈ, ਇੱਕ ਪਾਸੇ ਪਹਾੜ ਨੇ, ਹੈ ਤੇ ਹੈ ਰਿਸਕੀ ਰਿਸਕੀ ਵੀ ਹੈਗਾ, ਪਰ ਜਾਰੇ ਨੇ ਸਾਰੇ ਜਾਣ ਵਾਲੇ ਜਾ ਰਹੇ ਨੇ, ਕੀ ਕਰੀਏ ਫੇਰ ਇੰਜੋਏ ਵੀ ਤੇ ਕਰਨਾ ਹੈ ਨਾ ਬੰਦੇ ਨੇ, ਬਸ ਇਹ ਕਿ ਸੇਫ ਖੜੀ ਕਰਕੇ, ਆਪਣੀ ਗੱਡੀ ਤੇ ਤੁਸੀਂ ਆਪਣਾ ਫੋਟੋਜ਼ ਵਗੈਰਾ ਕਲਿੱਕ ਕਰ ਸਕਦੇ ਹੋ, ਪੋਜ ਡਿਫਰੈਂਟ, ਪੋਜਿਸ ਦੇ ਨਾਲ।
ਹੂੰ।
ਤੇ ਅਸੀਂ ਉਹ ਕੀਤਾ ਸੀਗਾ, ਉੱਥੇ।
ਮਤਲਬ, ਹੋਟਲ ਦਾ ਸਟੇਅ ਵਧੀਆ ਰਿਹਾ ਸੀ?
ਹੋਟਲ ਦਾ ਸਟੇ ਬਹੁਤ ਵਧੀਆ ਸੀਗਾ, ਹੋਟਲ ਬਹੁਤ ਅੱਛਾ ਸੀਗਾ। ਬਾਕੀ ਅ ਰੂਮ ਸਰਵਿਸ ਵੀ ਬਹੁਤ ਅੱਛੀ ਸੀਗੀ, ਇਹਨਾਂ ਦੇ ਵੱਲੋਂ ਕੋਈ ਦਿੱਕਤ ਨ ਹੋਈ ਸਾਨੂੰ, ਬਹੁਤ ਵਧੀਆ ਸੀਗਾ। ਉੱਥੇ ਤਾਂ, ਖਾਣਾ ਵੀ ਬਹੁਤ ਵਧੀਆ ਸੀਗਾ। ਜਿਹੜੀ ਫੂਡ ਆਈਟਮ, ਅਸੀਂ ਔਡਰ, ਹਾਂਜੀ?
ਜੀ ਜੀ।
ਵੈਜ ਸੀਗਾ ਜੀ ਵੈਜ, ਹਾਂ ਹਾਂ ਅਸੀਂ ਵੈਜ ਹੀ ਪ੍ਰੈਫਰ ਕਰਦੇ ਹਾਂ। ਕਿਉਂਕਿ ਫੈਮਿਲੀ ਵਿੱਚ ਸਾਰੇ ਵੈਜੀਟੇਰੀਅਨ ਨੇ, ਤੁਹਾਨੂੰ ਪਤਾ ਹੀ ਹੈ।
ਪਹਿਲੇ ਮੈਂ ਹੀ ਦੇਖੀ, ਤਾਂ ਆਪਾ
ਹਾਂ ਹਾਂ ਬਿਲਕੁਲ, ਉਹ ਇਹਨਾਂ ਨੇ ਕੀਤਾ ਸੀ ਨਾ, ਵੈਜ ਦੇਖ ਕੇ ਕੀਤਾ ਸੀਗਾ ਸੀ ਮਤਲਬ, ਵੈਜ ਹੀ ਵੈਜ ਹੀ ਪ੍ਰੈਫਰ ਕਰੀ ਦਾ ਨਾ, ਦੂਸਰੇ ਕਰਦੇ, ਖਾਂਦੇ ਨੀ ਹੈਗੇ, ਬਸ ਫ ਫਿਰ ਉਹ ਦੇਖ ਕੇ, ਫਿਰ ਅਸੀਂ ਕੀਤਾ ਸੀਗਾ ਔਡਰ।
ਓਕੇ, ਓਕੇ।
ਹਾਂ ਮਤਲਬ ਕਿ, ਮਤਲਬ ਲਾਸਟ ਵਿੱਚ ਇਹ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਮਜ਼ਾ ਆਇਆ, ਬਹੁਤ ਵਧੀਆ ਰਿਹਾ ਟ੍ਰਿਪ।
ਅੱਛਾ ਜੀ, ਹ ਆਪ ਯਮੁਨਾ ਨਗਰ ਵੀ ਜਾਦੋ, ਬ ਬਿਲਕੁਲ ਨੀ ਕਰੀ ਦਾ
ਅੱਛਾ, ਅੱਛਾ।
ਮਤਲਬ ਕਈ ਕਿਚਨ, ਕਈ ਕਿਚਨ ਹੁੰਦੇ ਨਾ ਉਹ ਕਹਿੰਦੇ ਨਹੀਂ ਅਸੀਂ ਨ, ਪਰ ਉਹ ਅੰਦਰੋਂ ਅੰਦਰ ਪਤਾ ਨੀ ਬਣਾ ਲੈਂਦੇ ਨੇ ਡਰਦਾ ਕੋਈ ਨੀ ਹੈਗਾ।
ਹਾਂ ਇਹ ਚੀਜ਼ ਤਾਂ ਹੈ, ਇਹ ਚੀਜ਼ ਤਾਂ ਫਿਰ ਡਾਊਟ ਰਹਿੰਦਾ ਹੀ ਹੈਗਾ ਥੋੜ੍ਹਾ ਬਹੁਤ ਤਾਂ ਖੁਦ ਨੂੰ, ਅਸੀਂ ਸੈਟਿਸਫਾਈ ਨਾ ਹੋ ਜਾਈਏ
ਸਾਹਮਣੇ ਹੈ ਨਾ ਉਹ, ਜ਼ਿਆਦਾ ਵਧੀਆ ਮੇਰੇ ਹਿਸਾਬ ਨਾਲ
ਹਾਂ, ਜਿਹੜਾ ਓਪਨ ਬਾਲ ਰਿਹਾ ਨਾ, ਉਹ ਫੇਰ ਵੀ ਅਸੀਂ ਥੋੜ੍ਹਾ ਜਿਹਾ ਟਰੱਸਟ ਵਰਦੀ ਹੁੰਦਾ, ਕਿ ਟਰੱਸਟ ਸਾਨੂੰ ਹੋ ਰਿਆ ਕਿ ਸਾਹਮਣੇ ਬਣ ਰਹਾ ਸਾਡੇ ਰੈਸਟੋਰੈਂਟ ਵਗੈਰਾ ਵਿੱਚ ਹੈ, ਉਹ ਵੀ ਥੋੜਾ ਜਿਹਾ ਦਾ, ਕਿ ਯਾਰ ਪਤਾ ਨੀ ਕਿਵੇਂ ਦਾ, ਹਾਂ ਬ ਇਸ ਚੀਜ਼ ਦਾ ਰੰਦਾ, ਥੋੜਾ ਜਹਾ। ਹੋਰ ਜੀ, ਹੋਰ ਸੰ ਵਧੀਆ, ਹਾਂ ਚਲੋਾ ਪ੍ਰੋਗਰਾਮ ਬਨਾਵਾਂਗੇ ਫੇਰ ਅਸੀਂ ਵੀ ਘੁੰਮ ਕੇ ਆਵਾਂਗੇ ਠੀਕ ਹੈ ਹਾਂਜੀ। ਹਾਂ, ਠੀਕ ਓਕੇ ਜੀ ਓ-
ਦੱਸ ਦੇਣਾ, ਠੀਕ।
ਹਾਂਜੀ-ਹਾਂਜੀ ਹੋ-